ਹੈਲੋ,
ਹੈਲੋ ਹਾਂਜੀ, ਹੈਲੋ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ, ਕੀ ਹਾਲ ਨੇ?
ਬਸ ਵਧੀਆ ਤੁਸੀਂ ਸੁਣਾਓ? ਤੁਹਾਡੇ ਕੀ ਹਾਲ ਚਾਲ ਏ?
ਬਸ ਮੇਰੀ ਬੀ ਵਧੀਆ ਈ ਏ,
ਅੱਛਾ ਹੋਗੇ ਵਿਹਲੇ ਡਿਨਰ ਤੋਂ,
ਹਾਂਜੀ
ਹਾਂ-ਹਾਂ ਚਲੋ ਵਧੀਆ ਹੋਰ ਕੀ ਕਰ ਰਹੇ ਸੀ ਹੁਣ?
ਕੁੱਛ ਨੀ ਬਸ ਬੈਠੇ ਦੇ ਸੀ ਗਰਮੀ ਇੰਨੀ ਹੁੰਦੀ ਏ ਬਸ,
ਅੱਛਾ ਔ ਤੇ ਹੈ ਈ ਏ, ਬਸ ਕਰਨਾ ਕੀ ਏ ਫਿਰ ਬੰਦੇ ਨੇ ਕੰਮ ਵੀ ਨੀ ਕਰਨ ਦਾ ਮਨ ਕਰਦਾ ਨਾ ਜਾਦਾ ਗਰਮੀ ਚ, ਮਨ ਕਰਦਾ ਅੰਦਰ ਈ ਬੈਠੇ ਰੋ ਬਸ ਧੁ ਪ ਵੀ ਕਿੱਥੇ ਜਾਣਾ ਏ ਗਰਮੀ ਐਨੀ ਏ, ਓਏ ਮੈਂ ਖਿਆ ਚਲ ਵਿਹਲੇ ਹੋਣੇ ਨੀ ਕਰਾ ਫੋਨ ਕਰਕੇ ਪੁੱਛਦੀ ਆ ਤੇ ਮੇਰੇ ਬੱਚੇ ਬੜੀ ਤਾਰੀਫ਼ ਕਰਦੇ ਪਏ ਸੀ ਤੁਹਾਡੀ ਰੈਸਪੀ ਦੀ
ਅੱਛਾ।
ਹਾਂ ਤੇ ਤੁਹਾਡੇ ਘਰ ਆਏ ਨੀ ਸੀ ਥੋੜੇ ਦਿਨ ਪਹਿਲੇ।
ਹਾਂਜੀ-ਹਾਂਜੀ
ਹਾਂ-ਹਾਂ ਤੇ ਤੁਸੀਂ ਇਹਨਾਂ ਨੂੰ ਓ ਖਵਾਇਆ ਹੋਣਾ ਕੇਕ
ਹਾਂਜੀ-ਹਾਂਜੀ ਚੀਜ਼ ਕੇਕ ਖਵਾਇਆ ਸੀ ਇਹਨੂੰ
ਹਾਂ ਤੇ ਕਹਿੰਦੇ ਸੀ ਮੰਮਾ ਤੁਸੀਂ ਬਣਾਓ ਮੈਨੂੰ ਅੱਜ ਈ ਕਹਿੰਦੇ ਪਏ ਸੀ, ਮੰਮਾ ਤੁਸੀਂ ਚੀਜ਼ ਕੇਕ ਬਣਾਓ ਆਂਟੀ ਨੇ ਬੋਤ ਸਵਾਦ ਬਣਾਇਆ ਸੀ ਮੈਂ ਕਿਹਾ ਬ ਟ ਮੈਂ ਤੇ ਕਦੀ ਬਣਾਇਆ ਈ ਨੀ ਕਹਿੰਦੀ ਸੀ ਜਿੱਦ ਕਰਦੇ ਵੈਸੇ ਅੱਜ ਬਣਾ ਕੇ ਦਿਓ ਤੇ ਮੈਂ ਕਿਆ ਬੇਟਾ ਮੈਨੂੰ ਆਂਦਾ ਈ ਨੀ ਮੈਂ ਫੇਰ ਕਹਿੰਦੇ ਸੀ ਤੁਸੀਂ ਆਂਟੀ ਨੂੰ ਰੈਸਪੀ ਪੁੱਛੋ ਸਾਨੂੰ ਕੱਲ ਚਾਹੀਦਾ ਕੇਕ ਐ ਉੱਠਦੇ ਨੇ ਸਵੇਰੇ ਲੇਟ ਤੇ ਕਹਿੰਦੇ ਨੇ ਸਾਨੂੰ ਉੱਠਣ ਤੋਂ ਪਹਿਲੇ ਕੇਕ ਬੰਨ੍ਹਿਆ ਹੋਣਾ ਚਾਹੀਦਾ ਹੈ ਤੇ ਮੈਂ ਕਿਆ ਚੱਲ ਪੁੱਛਦੀ ਆ ਰੈਸਪੀ ਫਿਰ ਬੱਚੇ ਜਿੱਦ ਕਰ ਰਏ ਨੇ ਤੇ ਫਿਰ ਸਵੇਰੇ ਬਣਾਦਾਗੀ ਤੇ ਮੈਂ ਕਿਆ ਚੱਲ ਆਂਟੀ ਨੂੰ ਫੋਨ ਕਰਾਂਗੀ ਵੇਲੇ ਹੋ ਜਾਣ ਰਾਤੀ ਓ ਵੀ ਵੇਲੇ ਹੋ ਜਾਣ ਫੇਰ ਤੱਦੀ ਗੱਲ ਹੋਏਗੀ ਤੇ ਪੁੱਛਾਂਗੀ ਹਾਂ ਤੇ ਤੁਸੀਂ ਕਿਵੇਂ ਬਣਾਇਆ ਸੀ ਫਿਰ ਕੇਕ ਹਾਂ-ਹਾਂ
ਐ ਤੇ ਐਂਵੇ ਕਰੋ ਨੋਰਮਲ ਹੋਣਾ ਚਾਹੀਦਾ ਲੈ ਸਕ ਯਾਰ ਔ ਇੱਕ ਬਿਸਕੌਫ ਵਾਲਾ ਬਿਸਕ ਚਟਾਂਡਾ ਏ ਸੌਂਫ ਵਾਲਾ ਹੀ ਬਣਾਇਆ ਸੀ।
ਹਾਂ, ਅੱ
ਅੱਛੇ ਤਰੀਕੇ ਨਾਲ ਗ੍ਰੈਂਡ ਕਰ ਲਿਆ
ਠੀਕ, ਮਿਕਸੀ ਚ ਕੀਤਾ ਜਾਂ ਹੱਥ ਨਾਲ ਹੀ ਕਰ ਲਿਆ? ਨਹੀਂ ਤੁਸੀਂ ਮਿਕਸੀ ਮਿਕਸੀ ਚ ਕੀਤਾ ਜਾਂ ਹੱਥ ਨਾਲ ਕੀਤਾ? ਬਿਲਕੁਲ ਛੂਰਾ ਬਣਾਣਾ ਹੈ।
ਬਿਲਕੁਲ ਚੂਰਾ ਬਣਾ ਲੈਣਾ ਉਹਦਾ
ਹਾਂ, ਠੀਕ ਏ। ਠੀਕ।
ਹਾਂਜੀ, ਉਹਦੇ ਅੰਦਰ ਮੈਂ ਨਾ ਬਟਰ ਤੁਸੀਂ ਕੋਈ ਸਾ ਵੀ ਯੂਜ ਕਰ ਸਕਦੇ ਹੋ ਬਾਹਰ ਦਾ ਵੀ ਲੈ ਲੋ ਜਾਂ ਤੁਹਾਡੇ ਘਰ ਜੋ ਬਟਰ ਹੈਗਾ ਹੈ ਉਹ ਵੀ ਇਸਤੇਮਾਲ ਕਰ ਸਕਦੇ ਹੋ। ਬਟਰ ਤੁਸੀਂ ਤਸਾ ਵੀ ਯੂਜ ਕਰ ਸਕਦੇ ਹੋ।
ਥੋੜਾ ਅ ਸੋਲਟੀ ਹੀ ਹੁੰਦਾ ਤੇ ਪਾ ਸਕਦੇ ਹਾਂ ਅਮੂਲ
ਆ। ਅਮੂਲ ਪਾ ਸਕਦੇ ਹੋ ਜਾਂ ਤੁਸੀਂ ਆਪਣਾ ਘਰ ਦਾ ਜੋ ਵੀ ਬਣਦਾ ਹੈ ਉਹ ਤੇ ਫਿਰ ਦੂਸ ਰਾ ਹੁੰਦਾ ਫਲੇਵਰ ਵਾਲਾ ਨਹੀਂ ਹੁੰਦਾ। ਨੋਰਮਲ ਹੁੰਦਾ ਹੈ ਤੇ ਤੁਸੀਂ ਦੋਨਾਂ ਚੋ ਕੋਈ ਸਾ ਵੀ ਪਾ ਸਕਦੇ ਹੋ। ਹਾਂ, ਤੇ ਉਹ ਔਰ ਨਾ ਖੰਡ ਦੇ ਲਈ ਬੁਰਾ ਖੰਡ ਜੋ ਹੁੰਦੀ ਹੈ, ਪੀਸੀ ਹੋਈ ਖੰਡ ਜੋ ਹੁੰਦੀ ਹੈ।
ਹਾਂਜੀ, ਹਾਂਜੀ।
ਤੇ ਨਾ ਇਹ ਤਿੰਨ ਇਹਨਾਂ ਨੂੰ ਨਾ ਮਿਕਸ ਕਰ ਦੇਣਾ ਏ। ਹਾਂ, ਇਹ ਮਿਕਸ ਨਾ ਏ ਨਹੀਂ ਕੀ ਉਹਦੇ ਅੰਦਰ ਨਾ ਅੱਛੇ ਅਸੀਂ ਬਟਰ ਪਾਇਆ ਉਹ ਬਟਰ ਨਾ ਬਹੁਤ ਅੱਛੀ ਤਰੀਕੇ ਨਾਲ ਉਹਦੇ ਅੰਦਰ ਮਿਕਸ ਸੋਚਣਾ ਚਾਹੀਦਾ ਅੰਦਰ। ਪੂਰਾ ਜਿਵੇਂ ਮੋਇਸ਼ਚਰ ਵਕਣ ਦਾ ਨੀ ਹੋ ਜਾਂਦਾ ਬਿਸਕਿਟ
ਹਾਂ ਸਮਝ ਗਈ, ਬਿਲਕੁਲ-ਬਿਲਕੁਲ ਸਮਝ ਗਈ ਹਾਂ।
ਉਹਨੂੰ ਮਿਕਸ ਕਰ ਲਿਆਂ ਤੇ ਅਹ ਉਹਨੂੰ ਨਾ ਫਿਰ ਇੱਕ ਸਾਡੇ ਕੋਲ ਗੋਲਡ ਕਲਰ ਦਾ ਇੱਕ ਭਾਂਡਾ ਹੋਏਗਾ ਤੇ ਉਹਦੇ ਅੰਦਰ ਉਹ ਸਾਰਾ ਜੋ ਚੂਰਾ ਬ ਬਣਾਇਆ ਆ ਹਾਂ ਚੂਰਾ ਬਣਾਇਆ ਉਹਦੇ ਅੰਦਰ ਅਸੀਂ ਪਾ ਉਸ ਤੋਂ ਬਾਅਦ ਉਹਨੂੰ ਹਾਂ ਫਿਰ ਉਹਦੇ ਉੱਤੇ ਨਾ ਪ੍ਰੈਸ਼ਰ ਦੇਣਾ ਪ੍ਰੈਸ਼ਰ ਦੇ ਕੇ ਨਾ ਆਪਾ ਬਿਲਕੁਲ ਫਲੈਟ ਕਰ
ਫਲੈਟ ਜਿਵੇਂ ਚਮਚ ਨਾਲ ਅਸੀਂ ਉਹਨੂੰ ਫਲੈਟ ਕਰ ਲਈਏ ਦਬਾ ਦਬਾ ਕੇ ਠੀਕ ਹੈ ਠੀਕ ਹੈ ਹਾਂ-ਹਾਂ
ਹਾਂਜੀ ਉਸ ਤੋਂ ਬਾਅਦ ਨਾ ਫੀਲਿੰਗ ਬਣਾਣੀ ਹੈਗੀ ਜੋ ਦੇ ਉਤੇ ਅੰਦਰ ਫਿਲਿੰਗ ਪਾਈ ਕਿ ਐਮ ਲੇਅਰ ਕੇ ਬਣਦਾ ਹੈ ਹਾਂ ਤੇ ਫਿਰ ਨਾ ਚੀ ਫੇਰ ਉਹ ਨਾ ਉੱਥੇ ਫਿਰ ਹੋ ਗ ਬਸ ਸਾਨੂੰ ਕਰੀਮ ਬਣਾਉਣੀ ਸਾਨੂੰ ਅਲੱਗ ਨਾ ਇੱਕ ਕਰੀਮ ਬਣਾ ਲੈਂਣੀ ਹੈ ਉਹਦੇ ਅੰਦਰ ਅਸੀਂ ਇੱਕ ਚੀਜ਼ ਕਰੀਮ ਆਂਦੀ ਹੈ। ਧਾਨੂੰ ਐ ਬਜ਼ਾਰੋ ਦੀ ਨੋਰਮਲੀ ਕਿਸੇ ਵੀ ਦੁਕਾਨ ਤੇ, ਤੁਸੀਂ ਚੀਜ਼ ਵੀ ਨ ਲੈ ਲੈਣਾ ਅ ਤੇ ਨਾ ਇਹ ਨਾ ਕ ਹਾਂ ਐਹ ਘਰ ਵੀ ਬਣ ਸਕਦੀ ਐ ਤੁਸੀਂ ਘਰੇ ਬਣਾ ਕੇ ਦੇਖ ਲੈਣਾ ਮੈਂ ਤੇ ਬਾਰ ਫਮੈਂ ਕਦੇ ਬਣਾ
ਅੱਛਾ-ਅੱਛਾ ਅੱਛਾ ਠੀਕ ਹੈ!
ਤੇ ਉਹ ਚੀਜ਼ ਕੀ ਅ ਚੀਜ਼ ਜੋਸੀ ਕਰੀਮ ਲ ਤੇ ਉਹ ਲੈਣੀ ਹੈ ਔਰ ਉਹਦੇ ਅੰਦਰ ਅ ਸ਼ੂਗਰ ਹਾਂ ਉਹਦੇ ਅੰਦਰ ਓਹੀਓ ਵਾਲੀ ਸ਼ੂਗਰ ਪਾਣੀ ਹੈ ਮਲਬ
ਹਾਂ ਠੀਕ ਹੈ ਸਮਝ ਗਈ
ਔਰ ਨਾ ਜਿਵੇਂ ਅਗਰ ਤੁਸੀਂ ਅੰਡੇ ਹਾਂ ਅੰਡੇ ਖ਼ਾ ਲੈਂਦੇ ਤੇ ਉਸ ਤੇ ਅੱਧਾ ਅੰਡਾ ਵੀ ਪਾ ਦੇਣਾ ਐ ਅਗਰ ਅੰਡਾ ਨਹੀਂ ਖਾਂਦੇ ਇਹ ਕੋਈ ਦਿੱਕਤ ਦੀ ਗੱਲ ਨੀ ਅੰਡਾ ਨਾ
ਹਾਂ ਠੀਕ ਹੈ।
ਹੂ ਔਰ ਨਾ ਫਿਰ ਹਾਂ ਜਾਂ ਫਿਰ ਦਹੀ ਪਾ ਦੇਣੀ ਹੈ।
ਛਾ ਦਹੀ ਵੀ ਪੈਂਦੀ ਹੈ।
ਹਾਂਜੀ- ਹਾਂਜੀ ਉਹ ਦਹੀ ਦਾ ਤੁਸੀ ਪਹਿਲੇ ਹੀ। ਕ੍ਰੀਮੀ ਟਾਈਪ ਬਣਦਾ ਹੈ ਨਾ ਤੇ ਹਾਂ ਤੇ ਉਹ ਜੋ ਅਸੀਂ ਫੀਲਿੰਗ ਬਣਾਣੀ
ਸੁਣੋ ਦਹੀਂ ਜਿਹੜੀ ਅਸੀ ਪਾਵਾਂਗੇ ਗਲ ਤ ਸੁਣੋ ਜੋ ਅਸੀ ਦਹੀ ਪਾਵਾਂਗੇ ਉਹ ਅਸੀ ਫਿਰ ਕਿਹੜੀ ਲਈ ਪਾਵਾਂਗੇ ਬਈ ਅਸੀਂ ਦਹੀਂ ਬਜ਼ਾਰੋਂ ਲਿਆ ਕੇ ਕਈ ਵਾਰੀ ਪਤਲੀ ਆਉਂਦੇ ਉਹਨੂੰ ਪਹਿਲੇ ਅਸੀਂ ਹਾਰਡ ਕਰਾਂ ਉਹਨੂੰ ਕੱਪੜੇ ਰੱਖ ਕੇ ਉਹਨਾਂ ਨੂੰ ਕਰਾਂਗੇ ਉਹਨਾਂ ਨੂੰ ਬਈ,
ਹਾਂ ਉਹਦੇ ਚ ਪਾਣੀ ਨੀ ਨਿਕਾਲ ਨਿਕਾਲ ਲਾਗੇ ਹਾਂ ਪਾਣੀ ਨਿਕਾਲ ਲਾਗੇ ਗੇ ਹੈਨਾ- ਜੋ ਦਹੀ ਹੋੁੰਦੀ ਕਹਿਨੀ ਔ ਉਹ ਖੱਟੀ ਹੋਣੀ ਚਾਹੀਦੀ ਹੈ। ਮਤਲਬ ਮਿੱਠੀ ਨਹੀਂ ਹੋਣੀ ਚਾਹੀਦੀ
ਇਕ ਦਿਨ ਪੁਰਾਨੀ ਲੈਲੋ ਜਿਵੇ
ਹਾਂ ਇੱਕ ਦਿਨ ਪੁਰਾਣੀ ਨਹੀਂ ਹੋ ਸਕਦੇ ਨਾ ਖੱਟਾ ਫਲੇਵਰ ਹੋ ਜਾਂਦਾ ਨਾ ਖੱਟਾ ਨਾਲ ਜੋ ਖੱਟਾ ਘੱਟ ਥੋੜਾ ਬਿੱਟਰ ਬਿੱਟਰ ਜੇਆ ਟੇਸਟ ਹੁੰਦਾ ਹੈ ਤੁਸੀ
ਠੀਕ ਹੈ ।ਠੀਕ ਹੈ। ਹੂ- ਹੂ
ਤੇ ਫੇਰ ਅਸੀ ਉਹੀ ਦਹੀ ਪਾਵਾਂਗੇ ਉਹਦੇ ਅੰਦਰ ਤੇ ਫਿਰ ਨਾ ਵਨੀਲਾ ਐਸਐਸ ਚ' ਆਉਂਦਾ ਹੈ। ਉਹਦੇ ਅੰਦਰ ਅਸੀਂ ਹਾਂ ਉਹਦੇ ਅੰਦਰ ਵਨੀਲਾ ਸੈਂਸ ਪਾਵਾਂਗੇ ਹਾਂ
ਠੀਕ ਹੈ ਠੀਕ ਹੈ, ਸਮਝ ਗਈ ਅੱਛਾ
ਹੂ-
ਹੂ ਥੋੜਾ ਨਹੀਂ।
ਹਾਂ ਹਾਂ ਅੱਛਾ ਫੇਰ ਉਹ ਵੀ
ਹਾਂ।
ਹੂ ਹੂ
ਤੇ। ਫਿਰ ਉਸ ਤੋਂ ਬਾਅਦ ਸਾਨੂੰ ਇੱਕ ਹੋਰ ਲੇਅਰ ਬਣਾਣੀ ਹੈ, ਹਾਂਜੀ ਸਾਨੂੰ ਇੱਕ ਹੋਰ ਲੇਅਰ ਲਗਾਨੀ ਉਹਦੇ ਉੱਤੇ, ਉਵੇਂ ਦੀ ਜਿਵੇਂ ਅਸੀਂ ਕਸ਼ ਬਿਸਕਿਟ ਵਾਲੀ ਬਣਾਈ। ਲੇਅਰ
ਠੀਕ ਹੈ ।
ਐ ਐ ਵੀ ਕਰਸ਼ ਬਿਸਕੁਟ ਵਾਲੀ ਨਾ, ਹ ਲੇਅਰ ਹੋ ਕ੍ਰਸ਼ ਬਿਸਕਿਟ ਮ ਫੇਰ ਫੇਰ ਉਹਨੂੰ ਅ ਫਰਿਜ ਚ ਰੱਖ ਦੇਣਾ ਐ। ਉਹਨੂੰ ਬੇਕ ਨੀ ਕਰਨਾ ਫਰਿਜ ਚ। ਰ ਲੈ ਫਿਰ ਜੋ ਕਰੀਮ ਹੋਏਗੀ ਰ ਥੋੜੀ ਜਮ ਹਾਂ ਕਰੀਮ ਜਮ ਜਾਏਗੀ ਪੂਰੀ ਸੈਟਲ ਹੋ ਜਾਏਗੀ।
ਬਿਲਕੁਲ, ਹਾਂ-ਹਾਂ-ਹਾਂ।
ਫੇਰ ਉਹਦੇ ਉੱਤੇ ਅਹ ਫੇਰ ਅਸੀਂ,
ਅੱਛਾ-ਅੱਛਾ-ਅੱਛਾ, ਮਤਲਬ ਕਿ ਇੱਕ ਡਿੱਬੀ ਚ ਹੀ ਅਸੀਂ ਬਣਾਣਾ ਉਹਨੂੰ ਪ੍ਰੋਪਰ। ਕਿਸੇ ਨੂੰ ਬਾਹਰ ਨੀ ਨਿਕਾਲ, ਜੀ। ਤੇ ਇਹਦੇ ਉੱਤੇ ਅਗਰ ਅਸੀਂ ਲਾਸਟ ਵਿੱਚ। ਹਾਂਜੀ,
ਅੱਛਾ, ਸੁਣੋ ਮੈਂ ਕਹਿ ਰਹੀ ਸੀ। ਜੋ ਅਸੀਂ ਜੋ ਭਾਂਡਾ ਲਾਂਗੇ ਨਾ, ਉਹ ਭਾਂਡਾ ਨਾ ਐਵੇਂ ਦਾ ਹੋਣਾ ਚਾਹੀਦਾ। ਜੀ ਦੇ ਚੋਂ ਨਾ ਮਤਲਬ ਇਸੀਲਈ ਉਹ ਇੱਕਦਮ ਬਾਹਰ ਨਿਕਲ ਜਾਏ। ਮਤਲਬ? ਉਹਦਾ ਨਾ ਇੱਕ ਇਧਰ ਨਾ ਚੀਜ਼ ਦੇਖਦੇ ਨੇ। ਇਹ ਚੀਜ਼ ਕਿ ਹਾਂ ਕੱਚ ਦਾ ਵੀ ਚੱਲ ਸਕਦਾ ਕਿਉਂਕਿ ਤੁਸੀਂ ਆਰ ਪਾਰ ਦੇਖ ਸਕਦੇ ਹੋ ਫੋਂ ਡਾਇਰੈਕਟ ਤੁਸੀਂ ਖਾ ਸਕਦੇ ਹੋ ਵੈਸੇ ਨਾ ਤ ਇੱਕ ਆਂਦਾ ਏ। ਪਾਂਡਾ ਜਾਂਦਾ ਏ। ਉਹਦੀ ਨਾ ਪਲੇਟ ਅਲਗ ਤੋਂ, ਤੇ ਲੱਗ ਜਾਏਗਾ। ਤੇ ਫੇਰ ਉਹਦੇ ਚੋਂ ਨਾ ਅਸੀਂ ਪਲੇ ਡਾਇਰੈਕਟ ਦੀ ਡਾਇਰੈਕਟ ਨਿਕਾਲਦੇ ਆ। ਤੇ ਫਿਰ ਉਹ ਪੂਰਾ ਦੀ ਪੂਰੀ ਬਣਨਾ ਹੋਇਆ ਹੁੰਦਾ ਇੱਥੇ।
ਹਾਂ-ਹਾਂ-ਹਾਂ, ਉਹ ਕੇਕ ਦਾ ਆਦਾ-ਆਦਾ ਮੋਲ ਹਾਂ ਮੈਂ ਦੇਖਿਆ। ਦੇਖਿਆ ਹੋਇਆ ਜਿਵੇਂ ਮੈਂ ਰੈਸਿਪੀ ਦੇਖ ਨਾ ਹਾਂ, ਕੇਕ ਦਾ ਮੋਡ ਆ ਹਾਂ, ਉਹਦੇ ਚ ਨਿਕਾਲ ਲੌ ਜਾਂ ਉਹ ਨਾ ਕੱਚ ਦਾ ਮੈਂ ਨਾ ਦੇਖਿਆ ਸੀ, ਉਹ ਫੋਨ ਵਿਚ ਕੱਚ ਦੇ ਨਾ ਚੋਰਸ ਚ ਡੱਬ ਸੀ ਕੰਟੇਨਰ ਤੇ ਉਹਦੇ ਚ ਉਹਨੇ ਬਣਾਏ ਦੇ ਸੀ, ਉਹ ਕਿਉਂਕਿ ਕੱਚ ਦਾ ਬਾਹਰੋਂ ਹੀ ਦਿਖ ਰਿਹਾ, ਨਾ ਉਹ ਸਾਨੂੰ ਕੱਢਣ ਦੀ ਲੋੜ ਹੀ ਨਹੀਂ ਸੀ, ਅੰਦਰੋਂ ਹੀ ਉਹਦੇ ਚ ਖਾਲੋ ਤੇ ਇਹਦੇ ਚ ਅਸੀਂ ਹਾਂ, ਤੇ ਅਸੀਂ ਇਹਦੇ ਚ ਵਾਈਟਸ ਅ ਚੋਕਲੇਟ ਜੋੜਦੀ ਹੈ, ਜਿਵੇਂ ਡੇਅਰੀ ਮਿਲਕ ਵੀ ਲੈ ਲੋ ਉਹ ਉੱਤੇ ਮੈਲਟ ਕਰਕੇ
ਹਾਂ, ਉਹ ਹਾਂ, ਉਹ ਵੀ ਪਾ ਸਕਦੇ ਹਾਂ, ਉਹ ਤੇ ਤੁਹਾਡੇ ਫਲੇਵਰ ਦੇ ਉੱਤੇ ਸਾਬ ਦੇ ਨੇ ਜਿਵੇ ਤੁਸੀਂ ਜੋ ਫੀਲਿੰਗ ਅਸੀਂ ਵਿਨੀਲਾ ਵਾਲੀ ਫੀਲਿੰਗ ਬਣਾਈ ਏ, ਤੇ ਅਸੀ ਉੇਹ ਦੇ ਚ ਵਿਨੀਲਾ ਦਾ ਕੁੱਛ ਪਾਈਏ ਤੇ ਉਹ ਜ਼ਿਆਦਾ ਸਹੀ ਜਾਏਗਾ ਵਰਨਾ ਵਨੀਲਾ ਔਰ ਚੌਕਲੇਟ ਮਿਕਸ ਹੋ ਜਾਏਗਾ। ਹਾਂ, ਅਗਰ ਅਸੀਂ ਚੋਕਲੇਟ ਵਾਲੀ ਹਾਂ, ਹਾਂ ਜਿਵੇਂ ਅਸੀਂ ਵਨੀਲਾ ਨਾ ਪਾ ਕੇ ਉਹਦੇ ਅੰਦਰ ਚੋਕਲੇਟ ਦਾ ਕੋਈ ਫਲੇਵਰ ਪਾ ਦੀਈਏ। ਤੇ ਫਿਰ ਉਹਦੇ ਉੱਤੇ ਅਸੀਂ ਚੋਕਲੇਟ ਪਾਈਏ ਤੇ ਫਿਰ ਉਹ ਸਹੀ ਬਣਦਾ ਏ। ਹੋ ਐਵੇ ਓਰੀਓ ਦਾ ਬਣ ਜੇ ਹੁਣ ਅਸੀਂ ਫੀਲਿੰਗ ਦੇ ਅੰਦਰ ਓਰਿਓ ਕਰਕੇ ਅਸੀ ਚੀਨੀ ਵੀ
ਹਾਂ।
ਬਣਾਈ ਤੇ ਫਿਰ ਉਹਦੇ ਉੱਤੇ ਤੀਸਰੀ ਲੇਅਰ ਬਣੀ। ਉਹ ਵੀ
ਹਾਂ ਹੋਰ ਓਰੇਓ ਦੀ ਬਣ ਗਈ ਠੀਕ ਹੈ, ਸਮਝ ਹਾਂ ਹਾਂ। ਕੋਈ ਨੀ ਮੈਂ ਨਾ ਕੱਲ ਟਰਾਈ ਕਰਾਂਗੀ, ਮੇਰੇ ਬੱਚੇ ਬੱਚੇ ਮੰਗਦੇ ਪਏ ਸੀ, ਇਹਦੇ ਪਾਪਾ ਕੋਲ ਬਿਸਕਿਟ ਤੇ ਨੀ ਹੈਗੇ ਓਰੇਜ ਕਿਹੜੇ ਕਹਿ ਰਹੇ ਤੁਸੀਂ ਬਿਸਕਿਟ ਜੂਯ ਕੀਤੇ। ਤੇ ਤੁਸੀਂ-
ਡਿਸਕੋਫ।
ਹਾਂ, ਵਿਸਪੋਜ। ਉਹ ਤੇ ਕੱਲ ਬਿਸਕਿਟ ਮੰਗਾਵਾਂਗੀ ਨਾ। ਠੀਕ ਏ। ਤੇ ਉਹਦੇ ਬਿਸਕਿਟ ਮੈਂ ਮੰਗਾ ਕੇ ਇਹ ਨਾ ਕੱਲ ਫਿਰ ਬਣਾਵਾਂਗੀ, ਫਿਰ ਮੈਂ ਤੁਹਾਨੂੰ ਫੋਟੋ ਭੇਜਾਂਗੀ, ਦੇਖਣਾ ਕਿਵੇਂ ਦਾ ਲੱਗਦਾ ਹੈ।
ਹਾਂਜੀ-ਹਾਂਜੀ ਚਲੋ, ਠੀਕ-ਠੀਕ।
ਹਾਂਜੀ। ਚਲੋ-ਚਲੋ ਬਾਈ ਤੁਹਾਡਾ ਬੜਾ-ਬੜਾ ਸ਼ੁਕਰੀਆ ਤੁਸੀਂ ਮੈਨੂੰ ਰੈਸਿਪੀ ਦਸਤੀ ਏ ਮੇਰੇ ਬੱਚੇ ਨੇ ਤੇ ਕੱਲ ਬਹੁਤ ਤੰਗ ਕਰਦੇ ਮੈਨੂੰ ਤੇ ਇਹ- ਹੁਣ ਮੈਂ ਕੱਲ ਬਣਾ ਕੇ ਖਵਾਵਾਂਗੀ, ਚਲੋ ਠੀਕ ਹੈ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ।